ਹੈਲੋ ਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਕਿੱਦਾ?
ਵਧੀਆ ਤੁਸੀ ਦੱਸੋ?
ਹਾਂਜੀ ਅੱਜ ਤਬੀਅਤ ਥੋੜੀ ਇਸ ਤਰ੍ਹਾਂ ਹੀ ਚੱਲਦੀ ਪਈ ਏ।
ਅੱਛਾ ਕੀ ਹੋ ਗਿਆ ਇੱਕਦਮ?
ਉਈ ਮੌਸਮੀ ਬੁਖਾਰ ਬੀ ਪੀ ਲੋ।
ਹ
ਇਹ ਹੁੰਮਸ ਵਾਲਾ ਮੌਸਮ ਹੋ ਗਿਆ ਨਾ ਤੇ ਉਹਦੇ ਕਰਕੇ ਫਿਰ ਸਰੀਰ ਇਸ ਤਰ੍ਹਾਂ ਕਿਰਦਾ ਪਿਆ ਪਤਾ ਨੀ ਕਿਉਂ। ਆ
ਹਾਂਜੀ ਕਿਉਂਕਿ ਨਾ ਸਵੇਰੇ ਸਵੇਰੇ ਨਾ ਮੀਂਹ ਪਿਆ ਸੀਗਾ। ਮਤਲਬ ਪੰਦਰਾਂ ਮਿੰਟ ਲਈ ਪਿਆ ਸੀਗਾ। ਫਿਰ ਉਹਦੇ ਬਾਅਦ ਸਾਰਾ ਦਿਨ ਤਾਂ ਮੌਸਮ ਬਣਿਆ ਰਿਹਾ। ਫਿਰ ਧੂੱਪ ਆ ਗਈ ਦੁਪਹਿਰੇ। ਤੇ ਇਸ ਕਰਕੇ ਉਮਸ ਵਾਲਾ ਮੌਸਮ ਬਣ ਗਿਆ ਉਹ ਫਿਰ ਬੁਖਾਰ ਚੜਿਆਏਗਾ।
ਪਤਾ ਨੀ ਕੀ ਹੋਇਆ ਮੈਨੂੰ ਸਮਝ ਹਾਂਜੀ ਕਦੀ ਹੁਣ ਗਰਮੀ ਲੱਗਦੀ ਹੈ ਕਦੀ ਮੈਨੂੰ ਠੰਢ ਲੱਗਦੀ ਪਈ
ਹਾਂਜੀ ਫਿਰ ਗੋਲਡ ਵੀ ਹੋ ਜਾਂਦਾ
ਇਹ ਵੀ ਆਫਿਸ ਤੋਂ ਆਏ ਨੇ ਇਹਨਾਂ ਨੂੰ ਵੀ ਇਹ ਵੀ ਆ ਕੇ ਇਕਦਮ ਨਾਲ ਕਹਿੰਦੇ ਮੈਨੂੰ ਪਤਾ ਨੀ ਕੀ ਹੋ ਰਿਹਾ
ਅੱਛਾ ਜ
ਉਹਨਾਂ ਦਾ ਵੀ ਸਰੀਰ ਕਿਰਦਾ ਪਿਆ ਸੀ ਅੱਜ ਕੱਲ੍ਹ ਮੌਸਮ ਖਾਾਨ ਪਣ ਸਾਰੀਆਂ ਚੀਜ਼ਾਂ ਨਾ ਖ਼ਰਾਬ ਹੋ ਗਈਆਂ ਨੇ
ਹਾਂਜੀ
ਰੋਟੀ ਖਾਣ ਦਾ ਤਾਂ ਬਿਲਕੁਲ ਦਿਲ ਨੀ ਕਰਦਾ ਪਿਆ ਦਿਲ ਕਰਦਾ ਕੁਛ ਹਲਕਾ ਫੁਲਕਾ ਜਿਹਾ ਖਾ ਲੋ
ਹਾਂਜੀ ਗਰਮੀ ਕਰਕੇ ਨਾ ਸਕੂਲਾਂ ਦੇ ਵੀ ਟਾਈਮ ਚੇਂਜ ਹੋ ਗਏ ਨੇ ਪ੍ਰਮਰੀ ਕਲਾ ਕਲਾਸਿਸ ਦੇ ਨਾ ਹਾਂਜੀ ਪ੍ਰਾਇਮਰੀ ਕਲਾਸਿਸ ਦੇ ਟਾਈਮ ਚੇਂਜ ਹੋ ਗਏ ਨੇ
ਅੱਛਾ
ਅੱਠ ਤੋਂ ਬਾਰਾਂ ਸੈਟਰਡੇ ਅੱਠ ਤੋਂ ਗਿਆਰਾਂ
ਵਿਚਾਰੇ ਬੱਚੇ ਵੀ ਕੀ ਕਰਨ ਉੱਥੇ ਸਕੂਲ 'ਚ
ਹਾਂਜੀ ਕੱਲ੍ਹ ਤੋਂ ਸਕੂਲ ਓਪਨ ਹੋਏ ਨਾ ਤੇ ਬੱਚੇ ਵੀ ਘੱਟ ਆਏ ਸੀ ਕਲਾਸ ਵਿੱਚ ਸਾਡੀ।
ਅੱਛਾ ਜੀ
ਤੇ ਕੱਲ੍ਹ ਤੋਂ ਇੱਕ ਦੋ ਹੀ ਆਏ ਸੀ ਤੇ ਅੱਜ ਆਏ ਸੀ ਅੱਠ ਦਸ ਬੱਚੇ।
ਅੱਛਾ
ਹਾਂਜੀ ਮੇਰੀ ਨਰਸਰੀ ਔਰ ਐਲ ਕੇ ਜੀ ਦੇ ਓਨਲੀ ਟੈਨ ਆਏ ਸੀ ਬਸ।
ਵੱਡੇ ਵੱਡੇ ਨੇ ਕਿ ਛੋਟੇ ਛੋਟੇ ਨੇ
ਛੋਟੀ ਕੀ ਹੈ ਕਲਾਸ ਅਸੀ ਬਟ ਮੇਰੀ ਕਲਾਸ ਦੇ ਮਤਲਬ ਨਰਸਰੀ ਔਰ ਐਲ ਕੇ ਜੀ ਮਿਲਾ ਕੇ ਪੱਚੀ ਬੱਚੇ ਹੋ ਜਾਂਦੇ ਨੇ
ਹਮ ਹਮ
ਹਾਂਜੀ
ਛੋਟੇ ਬੱਚਿਆਂ ਨੂੰ ਸਾਂਭਣਾ ਵੀ ਔਖਾ ਹੋ ਜਾਂਦਾ ਹੈ ਨਾ
ਹਾਂਜੀ ਕੰਬਾਈਨ ਕਰਨੀ ਪੈਂਦੀ ਹੈ ਕਲਾਸ
ਹਾਂਜੀ ਹਾਂਜੀ ਬਟ ਸਕੂਲ ਅੱਛਾ ਅੱਛਾ ਨੇੜੇ ਹੀ ਹੋਏਗਾ ਫ ਸਕੂਲ ਤਾਂ
ਹਾਂਜੀ ਦਸ ਪੰਦਰਾਂ ਮਿੰਟ ਦਾ ਰਸਤਾ ਹੈ
ਹਮ ਅੱਜ ਕੱਲ ਜਗ੍ਹਾ ਜਗ੍ਹਾ ਸਕੂਲ ਖੁੱਲ ਗਏ ਨੇ ਪ੍ਰਾਈਵੇਟ ਪਹਿਲਿਆਂ ਵਾਲੀਆਂ ਗੱਲਾਂ ਰਹੀਆਂ ਨੀ ਕਿੱਥੇ ਵੀ
ਹਾਂਜੀ ਪਹਿਲਾਂ ਵੀ ਹੁੰਦੇ ਸੀ ਇਵੇ ਸਕੂਲ ਤੇ ਸ਼ੁਰੂ ਤੋਂ ਹੀ ਹੁੰਦੇ ਨੇ
ਹਾਂ ਹ ਆ ਵੀ ਆ ਵੀ ਪਹਿਲੇ ਵਾਲੀ ਗੱਲਾਂ ਨੀ ਰਹਿ ਗਈਆਂ ਨਾ ਹੁਣ ਜਿੱਦਾਂ ਪਹਿ ਹੁੰਦਾ ਸੀ ਓਦਾਂ ਨ ਰਹਿ ਗਿਆ ਸਭ ਕੁਛ ਵੀ ਸਭ ਚੀਜ਼ਾਂ ਚ ਬਦਲ ਗਈਆਂ ਦਿੱਲੀ ਦੇ ਸਕੂਲ ਦੇਖ ਲ ਇੱਥੇ ਦੇ ਸਕੂਲ ਸਾਡੇ ਇ ਇਏਧਰ ਦੇ ਸਕੂਲ ਦੇਖਲੋ ਪੰਜਾਬ ਦੇ ਸਕੂਲ ਦੇਖਲੋ ਸਭ ਅਲੱਗ ਅਲੱਗ ਲੈਂਗੁਏਜ ਹੋ ਗਈ ਯਾਨੀ ਪੰਜਾਬ ਦੀ ਹੁਣ ਜਿਸ ਤਰ੍ਹਾਂ ਲੈਂਗੁਏਜ ਪੰਜਾਬੀ ਹੈਗੀ ਹੈ
ਹ
ਪੰਜਾਬੀ ਕੰਪਲਸਰੀ ਹੈ ਨਾ ਉੱਥੇ ਤਾਂ
ਹਾਂਜੀ ਇੱਥੇ ਵੀ ਸਿੱਖਾਂ ਦੇ ਜੋ ਸਕੂਲ ਨੇ ਉਹਦੇ ਵਿੱਚ ਵੀ ਪੰਜਾਬੀ ਤਾਂ ਕੰਪਲਸਰੀ ਹੁੰਦੀ
ਹਾਂਜੀ ਹਾਂਜੀ
ਭਾਵੇਂ ਉਹ ਦਿੱਲੀ ਵਿੱਚ ਹੋਈ ਜਾਂ ਕਿੱਧਰ ਵੀ ਹੋਏ ਸਿੱਖਾਂ ਦੇ ਆਪਣੇ ਵੀ ਸਕੂਲ ਨੇ ਅਤੇ ਉਹਦੇ ਵਿੱਚ ਤਾਂ ਪੰਜਾਬੀ ਜ਼ਰੂਰੀ ਹੈ
ਹਾਂਜੀ ਹਮ ਅ ਪਿੱਛੇ ਤੁਸੀਂ ਕਿੱਥੋਂ ਦੇ ਆ ਗਏ ਹੋ
ਅਸੀਂ ਤਾਂ ਦਿੱਲੀ ਤੋਂ ਬਿਲੋਂਗ ਕਰਦੇਾਂ
ਦਿੱਲੀ ਤੇ ਵੇ ਤੁਹਾਡਾ ਸੱਸ ਤੁਹਾਡਾ
ਇਨਲੋਜ਼ ਮੇਰੇ ਪੰਜਾਬ ਤੋਂ ਬਿਲੋਂਗ ਕਰਦੇ ਨੇ
ਅੱਛਾ, ਅੱਛਾ, ਅੱਛਾ ਤੁਸੀਂ ਉਥੋਂ ਮਾਇਕੇ ਤੋਂ ਉੱਥੇ ਦਿਓ ਹਨ
ਹਾਂਜੀ ਪੇਕੇ ਤੋਂ ਅਸੀਂ ਉੱਥੇ
ਤਾਂ ਪੇਕੇ ਤੋਂ ਉਥੋਂ ਦੀ ਇਹ ਤਾਂ ਗੱਲ ਠੀਕ ਐ ਹੋਰ ਕੀ ਕਰਦੇ ਹੋ ਤੁਸੀਂ?
ਮੈਂ ਤਾਂ ਵਸੇ ਟੀਚਿੰਗ ਕਰਦੀ ਹਾਂ ਔਰ ਸਾਰਾ ਦਿਨ ਤਾਂ ਬਿਜੀ ਰਹਿੰਦੀ ਆ ਘਰ ਦੇ ਕੰਮਾਂ ਵਿੱਚ ਸਕੂਲੋਂ ਆ ਕੇ ਔਰ ਸਕੂਲ ਜਾਣ ਤੋਂ ਪਹਿਲਾਂ ਵੀ ਕੰਮ, ਸਕੂਲ ਆਣ ਤੋਂ ਵੀ ਬਾਅਦ ਵੀ ਕੰਮ ਬਸ ਕੰਮ ਹੀ ਕੰਮ ਕਰਦੇ ਰੋ
ਕੰਮ ਤਾਂ ਦੇਖੋ ਲੇਡੀਜ਼ ਦੇ ਉੱਤੇ ਤਾਂ ਸਾਰੀ ਜਿੰਮੇਦਾਰੀ ਦਿਤੀ ਦੀ ਹੁੰਦੀ ਹੈ, ਨਾ ਤੁਹਾਨੂੰ ਪਤਾ ਹੀ ਹੈ। ਓਦੇ ਕੰਮ ਕਰੇ ਵਗੈਰਾ, ਕੁਛ ਹੋਣਾ ਵੀ ਨੀ
ਔਰ ਮੇ ਮੈਂ ਤਾਂ ਇਹ ਸਮਝਦੀ ਹਾਂ ਕਿ ਲਾਈਫ ਦਾ ਸਾਰਿਆਂ ਤੋਂ ਵੱਡਾ ਕੰਮ, ਵਾਹਿਗੁਰੂ ਦੇ ਨਾਲ ਜੁੜਨਾ ਹੁੰਦਾ।
ਹਾਂਜੀ ਬਹੁਤ ਵਧੀਆ,
ਜੇ ਇਨਸਾਨ ਨੇ ਨਾਮ ਨੀ ਜਪਿਆ ਨਾ, ਤੇ ਸਾਰਾ ਦਿਨ ਉਹਦਾ ਵਿਅਰਥ ਹੈ।
ਹਾਂਜੀ-ਹਾਂਜੀ,
ਮੈਂ ਤਾਂ ਜਦੋਂ ਤੱਕ ਨਾਮ ਨਾ ਜਪਾ ਨਾ, ਤੇ ਮੈਂ ਸੋਚਦੀ ਕਿ ਮੇਰਾ ਤਾਂ ਨੁਕਸਾਨ ਹੋ ਗਿਆ, ਬਹੁਤ ਵੰਡਾ
ਨਹੀਂ ਆ, ਹਾਂ ਨਹੀਂ ਠੀਕ ਗੱਲ ਹੈ। ਅੱਛੀ ਵੀ ਗੱਲ ਹੈ ਬਲਕਿ
ਕਿਉਂਕਿ ਮੈਨੂੰ ਨਾ ਬੇਚੈਨੀ ਬਣੀ ਰਹਿੰਦੀ ਹੈ।
ਹੋਰ ਦੱਸੋ? ਹੋਰ ਕਿਸ ਬਾਰੇ ਵਿੱਚ ਤੁਸੀਂ ਗੱਲ ਕਰਨੀ ਐ, ਮੇਰੇ ਨਾਲ ਘਰ ਨੂੰ ਲੈ ਕੇ ਗੱਲ ਕਰੋਗੇ, ਕੁਛ ਜਾਂ ਫੇਰ ਕਿਸੀ ਐਸੇ ਟੋਪਿਕ ਤੇ ਗੱਲ ਕਰੀਏ, ਨਾ ਜਿੱਦਾਂ ਕੁਛ ਉਹ ਵੀ ਨਿਕਲੇ ਹੈਲੋ,
ਹਾਂਜੀ, ਹੁਣ ਹਰਿਕ੍ਰਿਸ਼ਨ ਸਾਹਿਬ ਜੀ ਦਾ ਆ ਰਹੇ ਨਾ ਪ੍ਰਕਾਸ਼ ਪੁਰਬ ਸੱਤ ਅਗਸਤ ਨੈਕਸਟ ਮੰਥ
ਤੁਸੀਂ ਰੈਗੂਲਰ ਜਾਂਦੇ ਹੋ ਗੁਰਦੁਆਰੇ?
ਨਹੀਂ ਮੈਂ ਰੈਗੂਲਰ ਤਾਂ ਨਹੀਂ ਜਾਂਦੀ, ਬਟ ਉਹ ਸਟੇਟਸ ਵਿੱਚ ਨਾ ਪਤਾ ਲੱਗ ਜਾਂਦਾ।
ਸਟੇਟਸ ਜਿਸ ਤਰ੍ਹਾਂ ਲਗਾਦੇ ਹੋਣਗੇ।
ਹਾਂਜੀ, ਉਹਦੇ ਵਿੱਚ ਪਤਾ ਲੱਗ ਜਾਂਦਾ ਹਾਂਜੀ। ਸੱਤ ਅਗਸਤ।
ਹੈ ਜੀ।
ਸੱਤ ਅਗਸਤ।
ਅੱਛਾ ਸੱਤ ਅਗਸਤ ਨੂੰ, ਅੱਛਾ ਹਰ ਕ੍ਰਿਸ਼ਨ ਜੀ ਸਾਡੇ ਗੁਰੂ ਜੀ ਦਾ ਵੀ ਜਨਮ ਦਿਨ ਆ ਸੱਤ ਅਗਸਤ ਸੱਤ ਜੁਲਾਈ ਦਾ ਸੋਰੀ
ਹਾਂਜੀ, ਬਗਲਾ ਸਾਹਿਬ ਫਲੇੇ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ।
ਹਾਂਜੀ,
ਬੰਗਲਾ ਸਾਹਿਬ ਵਾਲੇ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ।
ਹਾਂਜੀ, ਹਾਂਜੀ।
ਉਹਨਾਂ ਦਾ ਪ੍ਰਕਾਸ ਪੂਰਬ,
ਅੱਛਾ ਜੀ।
ਸਾਡਾ ਗੁਰਦੁਆਰਾ ਤੋਂ ਨਾਨਕਸਰ ਵਾਲਿਆਂ ਦਾ ਹੈ ਨਾ
ਹਾਂਜੀ।
ਬਾਬਾ ਨੰਦ ਸਿੰਘ ਮਹਾਰਾਜ ਜੀ।
ਹਾਜੀ, ਹਾਂਜੀ।
ਸਾਡਾ ਗੁਰਦੁਆਰਾ ਮੰਨਤ ਵਾਲਾ ਗੁਰਦੁਆਰਾ। ਜੇ ਕੋਈ ਵੀ ਮੰਨਤ ਮੰਗੋ, ਨਾ ਉਹ ਪੂਰੀ ਹੋ ਜਾਂਦੀ ਹੈ। ਹਾਂਜੀ, ਤੁਹਾਡੇ ਘਰ ਦੇ ਲਾਗੇ ਹੀ
ਅੱਛਾ, ਉਹ ਮੰਨਤ ਵਾਲਾ ਗੁਰਦੁਆਰਾ ਹੈ।
ਜੇ ਕੋਈ ਵੀ ਵਿਸ਼ ਮੰਗੋਗੇ, ਤਾਂ ਉਹ ਪੂਰੀ ਹੋ ਜਾਂਦੀ ਹੈ।
ਕੀ ਨਾਂ ਹੈ, ਤੁਹਾਡੇ ਗੁਰਦੁਆਰੇ ਦਾ?
ਵੈਸੇ ਤਾਂ ਗੁਰਦੁਆਰਾ ਕੀਰਤੀ ਸਤਸੰਗੇ ਨਾਨਕਸ
ਅੱਛਾ
ਹਾਂਜੀ
ਚਲੋ ਇਹ ਤਾਂ ਤੁਸੀਂ ਠੀਕ ਗੱਲ ਦੱਸਓ
ਤੇ ਲੋਕੀ ਇੱਥੇ ਉਹ ਕਰਦੇ ਨੇ ਨਾ ਚਾਲੀਆ ਕਰਦੇ ਨੇ ਚਾਲੀ ਦਿਨ ਜੇ ਮੱਥਾ ਟੇਕੋਗੇ ਆ ਕੇ ਨਿਸ਼ਾਨ ਸਾਹਿ ਜੀ ਦੇ ਸਮਣੇ ਅਤੇ ਜੋ ਵੀ ਤੁਸੀਂ ਮੰਨਤ ਮੰਗੋਗੇ ਉਹ ਫੁਲਫਿਲ ਹੁੰਦੀ ਹੈ ਮਸ਼
ਚ ਇਹ ਤੇ ਬੜੀ ਵਧੀਆ ਗੱਲ ਦੱਸ ਜਦੋਂ ਕਦੀ ਚੱਕਰ ਲੱਗਿਆ ਤਾਂ ਫਿਰ ਜਰੂਰ
ਉਹ ਚਰਨਾਂ ਦੀ ਬਾਬਾ ਜੀ ਦੇ ਚਰਨਾਂ ਦੀ ਉਹ ਗੁਰੂਦੁਆਰੇ ਦੇ ਚਰਨਾਂ ਦੀ ਧੂਲ ਆਪਣੇ ਫਿਰ ਲਗਾਵਾਂ ਗੇ ਜਰੂਰ
ਹਾਂਜੀ। ਤੇ ਅਸੀਂ ਤੇ ਘਰ ਦੇ ਲਾਗੇ ਰਹਿੰਦੇ ਤਾਂ ਵੀ ਜਦੋਂ ਕੋਈ ਪ੍ਰੋਗਰਾਮ ਹੁੰਦਾ ਉਦੋਂ ਅਸੀਂ ਜਾਂਦੇ ਹਾਂ ਫੇਰ ਤੇ ਸਾਡੇ ਗੁਰਦੁਆਰੇ ਵਿੱਚ ਨਾ ਪੂਰਨਮਾਸੀੀ ਦਾ ਹੁੰਦਾ ਹੈ ਹਰ ਮਹੀਨੇ
ਹਾਂਜੀ। ਪ੍ਰੋਗਰਾਮ
ਹਾਂਜੀ
ਹਾਂ ਉਹ ਸਾਰੇ ਗੁਰਦੁਆਰਿਆਂ ਵਿੱਚ ਵਾਰੀ ਵਾਰੀ ਹੁੰਦਾ ਨਾ ਦੇਖੋ ਵੱਡੇ ਵੱਡੇ ਗੁਰਦੁਆਰੇ ਚ ਤਾਂ ਇਹ ਹੁੰਦਾ ਹੈ ਉੱਥੇ ਬਹੁਤ ਜਿਆਦਾ ਸੰਗਤ ਜਾਂਦੀ ਫੇਰ ਦੂਰੋਂ ਦੂਰੋਂ ਆਉਂਦੀ ਏ ਹੁਣ ਸਾਡੇ ਛੋਟੇ ਗੁਰਦੁਆਰੇ ਹੈਗੇ ਨੇ ਜਗ੍ਹਾ ਜਗ੍ਹਾ ਨੇੜੇ ਨੇੜ ਹੁਣ ਜਿਹੜੇ ਹਰੇਕ ਜਗ੍ਹਾ ਬਣਿਆ ਹੋਇ ਉਹਦੇ ਚ ਕੋਈ ਦਿਨ ਤਿਉਹਾਰ ਹੁੰਦਾ ਹੈ ਉਸ ਦਿਨ ਪ੍ਰਸ਼ਾਦੇ ਆਉਂਦੇ ਨੇ ਜਾਂ ਫੇਿਰ ਜਿਸ ਦਿਨ ਕੋਈ ਹੋਰ ਤੁਹਾਡੇ ਤੇ ਡਿਸਟਰਬੈਂਸ ਆਉਂਦੀ ਪਈ ਹੈ ਬੜੀ ਕੈਂ ਕਹਿ ਦੀ ਆਵਾਜ਼ ਆਉਂਦੀ ਪਈ ਬੜੀ
ਹਾਂਜੀ ਉਹ ਨੈਟਵਰਕ ਪ੍ਰੋਬਲਮ ਹੋ ਜਾਂਦਾ ਨਾ
ਪਤਾ ਨੀ ਕਿ ਨੈਟਵਰਕ ਪ੍ਰੋਬਲਮ ਐੰਨੀ ਹੋ ਹੁੰਦੀ ਇਹ ਪੁੱਛੋ ਹੀ ਨਾ ਤੁਸੀਂ
ਹਾਂਜੀ
ਉਹਦੇ ਕਰਕੇ ਗੱਲ ਵੀ ਕਰਨ ਚ ਡਿਸਟਰਬੈਂਸ ਬਹੁਤ ਜਿਆਦਾ ਹੁੰਦੀ ਹੈ ਤੇ ਅਸੀਂ ਸਾਡੇ ਗੁਰਦੁਆਰੇ ਸੰਡੇ ਦੇ ਸੰਡੇ ਹੁੰਦਾ ਮਹੀਨੇ ਦਾ ਹਰ ਸੰਡੇ ਹੋ ਜਾਂਦਾ ਨਾ ਜਿੜਾ ਸੰਡੇ ਤੇ ਸੰਡੇ
ਹਾਂਜੀ ਉਹ ਲਾਸਟ ਸੰਡੇ ਹੁੰਦਾ ਹੈਗਾ ਸਾਡੇ ਦਿਨ ਹੀ ਹੁੰਦਾ ਹੈ ਲਾਸਟ ਸੰਡੇ ਆਸਵਾਦੀ ਕਰਾਰ ਦਾ ਕੀਰਤਨ
ਨਹੀਂ ਸਾਡੇ ਸ਼ਾਮੀ ਹੁੰਦਾ
ਮਹੀਨੇ ਦੇ ਅਖੀਰੀ ਇਤਵਾਰ ਨੂੰ
ਤਵਾਰ ਨੂੰ ਸਾਡੇ ਇੱਥੇ ਵੀ ਮਹੀਨੇ ਦਾ ਲਾਸਟ ਜਿਹੜਾ ਇਤਵਾਰ ਹੁੰਦਾ ਹੈ ਉਸ ਦਿਨ ਇ ਉਹ ਜਿਹੜਾ ਤੁਸੀਂ ਕਹਿੰਦੇ ਹੋ ਉਹ ਸ਼ਾਮੀ ਹੁੰਦਾ ਉਹ ਪ੍ਰੋਗਰਾਮ ਰਾਤ ਦਾ ਲੰਗਰ ਹੁੰਦਾ
ਆ ਸਧ ਗ
ਹਾਂਜੀ ਹਾਂਜੀ
ਤੇ ਉਹਦੇ ਵਿੱਚ ਤਾਂ ਸਾਡੀ ਮਤਲਬ ਕਿ ਆਪਣੇ ਜੋ ਰਾਗੀ ਹੁੰਦੇ ਨੇ ਗੁਰਦੁਆਰੇਤੇ ਔਰ ਜੋ ਬੱਚਿਆਂ ਨੇ ਜੋ ਸਿੱਖਿਆ ਹੁੰਦਾ ਹੈ ਉਹ ਬੱਚੇ ਆ ਕੇ ਕਰ ਦਦੇ ਆਸ ਆਦੀ ਵਾਰ ਦਾ ਕੀਰਤਨ
ਹਾਂਜੀ
ਔਰ ਜਦ ਪੂਰਨਮਾਸ਼ੀ ਦਾ ਹੁੰਦਾ ਹੈ ਉਦੋਂ ਦਰਬਾਰ ਸਾਹਿਬ ਵਾਲੇ ਰਾਗੀ ਯਾ ਕੋਈ ਵੀ ਰਾਗੀ ਬਾਹਰੋਂ ਹੀ ਜੋ ਆਂਦੇ ਨੇ
ਹਾਂਜੀ, ਅੱਛਾ ਏਦਾਂ ਹੁੰਦਾ ਤੁਹਾਡੇਥ।
ਹਾਂਜੀ
ਸਾਡੇ ਉੱਥੇ ਇਏਦਾਂ ਨਹੀਂ ਹੁੰਦਾ।
ਹਾਂਜੀ, ਉਹ ਤਾਂ ਕਮੇਟੀ ਵਾਲੇ ਬੁਲਾਉਂਦੇ ਨੇ ਨਾ।
ਹਮ, ਹਾਂਜੀ ਹਾਂਜੀ। ਜਿੱਦਾਂ ਵੀ ਜਿਹਨੂੰ ਠੀਕ ਲੱਗਦਾ ਹੈ, ਹਾਂਜੀ। ਜਿੱਦਾਂ ਵੀ ਜਿਹਨੂੰ ਠੀਕ ਲੱਗਦਾ।
ਹਾਂਜੀ, ਜੋ ਲੰਗਰ ਹੁੰਦਾ, ਉਹਦਾ ਇੱਕ ਗਰੁੱਪ ਬਣਿਆ ਹੈ- ਰਸਦ। ਜੇ ਸਾਰੀ ਸੰਗਤ ਮਿਲ ਕੇ ਹੀ ਉਹ ਲੰਗਰ ਦਾ ਸਮਾਨ ਇਕੱਠਾ ਕਰਕੇ ਗੁਰੂ-ਘਰ ਵਿੱਚ ਫਿਰ ਲੰਗਰ ਬਣਦਾ।
ਹਾਂਜੀ ਹਾਂਜੀ। ਇਹ ਵੀ ਗੱਲ ਠੀਕ ਹੈ। ਦੇਖੋ ਸਾਰਿਆਂ ਦੇ ਨਾਲ ਮਿਲ ਕਰੀਏ ਵੱਡੇ ਵੱਡੇ ਜਿਹੜੇ ਗੁਰਦੁਆਰੇ ਹੁੰਦੇ ਨੇ ਦੇਖੋ ਕੱਲਾ ਤੋਂ ਕੋਈ ਵੀ ਨੀ ਕੁਛ ਕਰ ਸਕਦਾ ਨਾ ਮਿਲ ਕੇ ਹੀ ਕਰਨਾ ਪਊ ਹਾਂਜੀ ਰਲ ਕੀ ਕਰਨਾ ਪੈੂੰ
ਹਾਂਜੀ
ਚਲੋ ਠੀਕ ਹੈ ਫੇਿਰ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਬਾਅਦ ਚ ਨਾ ਹੁਣ ਸਵੇਰੇ ਗੱਲ ਕਰਾਂਗੇ ਗੱਲ ਕਰਾਂਗੇ ਜੀ ਸਤਿ ਸ੍ਰੀ ਅਕਾਲ ਜੀ